ਹਾਂਜੀ ਸਤਿ ਸ੍ਰੀ ਅਕਾਲ ਜੀ। ਹੋਰ ਵਧੀਆ-ਵਧੀਆ ਤੁਸੀਂ ਸੁਣਾਓ ਠੀਕ ਹੋ?
ਹਾਂਜੀ-ਹਾਂਜੀ ਤੁਸੀਂ ਦੱਸੋ ਜੀ,
ਕਿਉ
ਹਾਂਜੀ ਸਭ ਵਧੀਆ ਜੀ, ਜੀ ਵਧੀਆ,
ਆ ਰਹੇ ਸੀ।
ਬਸ ਜੀੇ ਕੁਛ ਨੀ ਬੈਠੇ ਸੀ ਵੇਲੇ ਹਾਂ ਹਾਂ। ਹਾਂਜੀ, ਤੁਸੀਂ ਦੱਸੋ ਕੀ ਕਰ ਰਹੇ ਸੀ।
ਹਾਂ ਬਸ ਬੈਠੀ ਸੀ ਮੈਂ ਵੀ ਹਾਂ।
ਅੱਛਾ ਜੀ ਹੋਰ ਕੀ ਬਣਦਾ ਸੀ।
ਬਸ ਕੁੱਛ ਨੀ ਬੈਠੇ ਸੀ ਗ ਬਸ ਸੋਚ ਹੀ ਰਹੀ ਸੀਗੀ ਮੈਂ ਕਿਹਾ ਸਵੇਰੇ ਜਲਦੀ ਉੱਠਾ ਜਲਦੀ ਉੱਠਾ ਬਸ ਉਹੀ ਹੈ।
ਅੱਛਾ ਜੀ ਅੱਛਾ ਜੀ ਹਾਂ। ਜੀ ਵਾਕਿਆ ਸਹੀ ਗੱਲ ਹੈ ਪਤਾ ਕੀ ਹੈ ਥੋੜਾ ਜਲਦੀ ਉੱਠ ਜਾਣਾ ਬੰਦਾ ਫੇਰ ਬੰਦੇ ਦੇ ਬੜੇ ਕੰਮ ਹੋ ਜਾਂਦੇ ਆ ਟਾਈਮ ਸਿਰ ਬੰਦਾ ਟਾਈਮ ਸਿਰ ਫ੍ਰਰੀ ਹੋ ਜਾਂਦਾ ਹੈ ਫੇਰ ਸਾਰਾ ਦਿਨ ਬੰਦਾ ਫ੍ਰਰੀ ਰਹਿੰਦਾ ਸਮਝ।
ਸਵੇਰੇ ਉੱਠਿਆ ਨੀ ਜਾਂਦਾ ਆਲਸ, ਸੀ ਇੰਨਾ ਹੋ ਜਾਂਦਾ ਰਾਤੀ ਸੌਂਦੇ-ਸੌਂਦੇ ਲੇਟ ਹੋ ਜਾਈ
ਆਾ ਇਹ ਤਾਂ ਸੱਬ ਪਾਸੇ ਆ ਜੀ ਸੱਬ ਪਾਸੇ ਕੁੱਛ ਛੁੱਟੀਆਂ ਨਾ ਅੱਜ ਕੱਲ੍ਹ ਬੱਚ ਬੱਚਿਆ ਨੂੰ,
ਹਾਂਜੀ, ਛੁੱਟੀਆਂ ਵੈਸੇ ਵੀ ਹੋ ਜਾਂਦਾ ਹੈ ਵੈਸੇ ਬੱਚਿਆਂ ਨੂੰ ਸਕੂਲ ਭੇਜ ਕੇ ਫੇਰ ਹੁੰਦਾ ਥੋੜੀ ਦੇਰ ਲੇਟ
ਹਾਂਜੀ-ਹਾਂਜੀ, ਸਾਨੂੰ ਆਪ ਹੁੰਦਾ ਮੈਂ ਤਾਂ ਆਪ ਹੀ, ਸੋਚਦੀ ਰੋਜ ਸੋਚਦੀ ਰਿੰਹਨੀ ਹਾਂ ਵੀ, ਸਵੇਰੇ ਜਲਦੀ ਉੱਠਾ ਉਹ ਹੀ ਜਲਦੀ। ਕੰਮ ਹੋ ਜਾਣਗੇ। ਬਸ ਜਿਸ ਦਿਨ ਮੈਂ ਜਲਦੀ ਉੱਠ ਜਾ। ਉਹਦਾ ਦਾ ਮੇਰਾ ਬੋਸ। ਉਹਨਾ ਜਲਦੀ ਕੰਮ ਹੋ ਜਾਂਦਾ ਜਦੋਂ ਮੇਰਾ ਟਾਈਮ ਸਿਰ ਆਪਣਾ ਜੋ ਵੀ ਕਰਨਾ ਪਾਠ ਪੂਜਾ ਜੋ ਵੀ। ਕਰਨਾ ਮਤਲਬ ਤੇ ਉਹ ਵੀ ਹੋ ਜਾਂਦਾ ਹੈ। ਤੇ ਚਲੋ ਮੇਰਾ ਕੰਮ ਵੀ ਜਲਦੀ ਸ਼ੁਰੂ ਹੋ ਜਾਂਦਾ ਜੇ ਮੈਂ ਕੁਝ ਲੇਟ ਉੱਠ ਜਾ ਸਾਰਾ ਉਹੀ ਦੇਖੋ ਤੁਹਾਨੂੰ ਆਪ ਹੀ ਪਤਾ ਜੀ ਜਿਵੇਂ ਆਪਾਂ ਲੇਟ ਲੇਟ ਉੱਠਾਂਗੇ ਉਵੇਂ ਆਪਾਂ। ਆਪਣਾ ਕੰਮ ਪੈਂਡਿੰਗ ਹੋਈ ਜਾਣਗੇ ਪਿੱਛੇ ਪਿੱਛੇ ਪਿੱਛੇ ਪਿੱਛੇ ਚਲੇ ਜਾਂਦੇ। ਹਾਂਜੀ ਹਾਂਜੀ ਪਿੱਛੇ ਪਿੱਛੇ ਜਾਈ ਜਾਂਦਾ ਹਾਂਜੀ ਹਾਂਜੀ ਹਾਂਜੀ ਫਿਰ ਗੁੱਸਾ ਚੜੀ ਜਾਂਦਾ ਇਰੀਟੇਸ਼ਨ ਹੋ ਜਾਂਦੀ ਖਿਜ ਮਚੀ ਜਾਂਦੀ ਹੈ ਹਾਂਜੀ ਹਾਂਜੀ ਵ ਹਾਂਜੀ ਇਹ ਤਾਂ ਗੱਲ ਸਹੀ ਹੈ ਉਹੀ ਨਾ ਜੇ ਅਪਾ ਕਈ ਵਾਰ ਲੇਟ ਉੱਠਦੇ ਆ ਫੇਰ ਆਪਾਂ ਨੂੰ ਹੁੰਦਾ ਹੈ ਕਿ ਹਾਏ ਹੁਣ। ਹਾ ਕੰਮ ਪਹਿਲੇ ਕਰ ਲਈਏ ਫੇਰ ਬਸ ਸਾਰਾ ਕੁਛ ਫਿਰ ਪਿੱਛੇ ਪਿੱਛੇ ਹੋਏ ਨਾ ਸਾਰਾ ਕੁਛ ਪਿੱਛੇ ਪਿੱਛੇ ਚਲਾ ਜਾਂਦਾ ਹੈ।
ਓਹੀ ਸਾਰੀ ਰੂਟੀਨ ਖਰਾਬ ਹੋਈ।
ਬਹੁਤ ਖ਼ਰਾਬ ਹੋਈ ਪਈ ਜੀ ਬਹੁਤ ਬੱਚੇ ਸੌਂਦੇ ਨੀ ਰਾਤੀ ਜਲਦੀ। ਮੈਂ ਰੋ ਔਰ ਆਪਣੇ ਵੱਲੋਂ ਨਾਲ ਰੋਜ਼ ਸੋਚ। ਫੇਰ ਸੌਣੀ ਹਾਂ ਕਿ ਮੈਂ ਨਾ ਸਵੇਰੇ ਜਲਦੀ ਉੱਠ। ਠੰਗੀ ਜਲਦੀ ਉੱਠ ਕੇ ਆਪਣਾ ਨਾਂਹ ਧੋ ਕੇ। ਜਲਦੀ ਆਪਣਾ ਪਾਠ ਪੂਜਾ ਕਰਕੇ ਆਪਣਾ ਕੰਮ ਸ਼ੁਰੂ ਕਰ ਲਾਂਗੀ ਉਹ ਰਾਤੀ ਵੀ ਸੌਦੇ ਸੌਦੇ ਕਿਸੇ ਕਿਸੇ। ਕਿਸੇ ਟਾਈਮ ਤਾਂ ਇੰਨਾ ਲੇਟ ਹੋ ਜਾਣੇ ਆ ਨਾ ਅੱਛਾ। ਕਈ ਵਾਰ ਫਿਰ ਜਲਦੀ ਨੀਂਦਰ ਨੀ ਆਉਂਦੀ ਕਿਸੇ ਕਿਸੇ ਟਾਈਮ ਤੇ ਜਲਦੀ ਨਿੰਦਰ ਹੂੰ ਵੀ ਨੀ ਫਿਰ ਆਉਂਦੀ। ਉਹਦੇ ਕਰਕੇ ਫਿਰ ਹੋਰ। ਬੰਦੇ ਦਾ ਅੱਛਾ ਜੇ ਸਵੇਰੇ ਉੱਠਣ ਦੀ ਕੋਸ਼ਿਸ਼ ਵੀ ਕਰੀਏ ਸਰੀਰ ਨੀਂ ਸਾਥ। ਦਿੰਦਾ।
ਉਹ ਤਾਂ ਹੈ ਹੀ ਫਿਰ ਜੇ ਦੇਖੋ ਨੀਂਦ ਵੀ ਪੂਰੀ ਜ਼ਰੂਰੀ ਹੈ ਜੇ ਨੀਂਦ ਹੀ ਨੀ ਪੂਰੀ ਹੋਏਗੀ ਫਿਰ ਕਿੱਥੇ ਸਰੀਰ ਸਾਥ ਦੇਗਾ। ਆਪਣੀ ਤਬੀਅਤ ਹੀ ਖ਼ਰਾਬ ਕਰਨੀ ਆ ਉਹਦਾ ਵੀ। ਨਾਲੇ ਜੇ ਸਿਹਤ ਖਰਾਬ ਹੋਏਗੀ ਤੇ। ਸਾਰਾ ਸਿਸਟਮ ਹਿੱਲ ਜੇ ਗਾ ਨਾ। ਹਾਂ ਉਹੀ ਨਾ ਸਵੇਰੇ ਉੱਠਣ ਦਾ ਤਰੀਕਾ ਬਹੁਤ ਹੈ ਮਗਰ ਜੇ ਬੰਦਾ ਉੱਠੇ ਕੋਈ। ਕੀ ਕਰੇ ਪਰ ਇੱਕ ਹੈ ਨਾ ਨਾਲੇ ਰਾਤੀ ਮੋਬਾਇਲ ਦੇਰ ਰਾਤ ਤੱਕ।
ਹਾਂ ਜੇ ਤਾਂ ਬੰਦਾ ਤਾਹੀ ਤਾਂ। ਕਹਿੰਦੇ ਹੈ ਜਿੰਨੀ ਜਲਦੀ ਆਪਾਂ ਇਹਨੂੰ ਬੰਦ ਕਰਾਂਗੇ ਮੋਬਾਇਲ ਨੂੰ ਕਹਿੰਦੇ ਕੋਈ ਵੀ ਸਕਰੀਨ ਹੈ ਉਹਨੂੰ ਜਲਦੀ। ਬੰਦ ਕਰੋ ਟੀ ਵੀ ਹੈ ਮੋਬਾਈਲ ਹੈ।
ਪਹਿਲੇ ਜਮਾਨੇ ਦੇ ਲੋਕ ਤਾਂ ਏਦਾਂ ਵਧੀਆ ਠੀਕ ਹੁੰਦੇ ਸੀਗੇ ਨਿਰੋਗ ਹੁੰਦੇ ਸੀਗੇ ਸਵੇਰੇ ਜਲਦੀ ਉੱਠਣਾ ਰਾਤੀ ਜਲਦੀ ਸੋਣਾ ਫਿਰ ਖਾਣਾ ਪੈਰ ਕਰ ਜਾਣਾ ਉਹ ਆਪਣੇ ਨਾਲੋਂ ਤਾਂ ਬਜ਼ੁਰਗ ਹੀ ਵਧਆ ਨੇ ਵਧੀਆ ਉਹਨਾਂ ਦਾ ਜਾ ਰਿਹਾ ਆਪ
ਹਾਂਜੀ ਗਲ ਤਾਂ ਸਹੀ ਹੈ ਗੱਲ ਤਾਂ ਸਹੀ ਹੈ ਅੱਛਾ ਉਹਨਾ ਦੀ ਜਿਵੇਂ ਆਦਤ ਬਣ ਗਈ ਆ ਨਾ ਸ਼ੁਰੂ ਤੋਂ ਵੀ ਜਲਦੀ ਉਠਣ ਦੀ ਤਾਂ ਜਲਦੀ ਉੱਡਦੇ ਆ ਹਾਂਜੀ ਹਾਂਜੀ ਉਹ ਜਲਦੀ ਉੱਡਦੇ ਆ ਹਾਂਜੀ।
ਬੜਾ ਫਰਕ ਪੈਂਦਾ ਆ ਆਪ ਆਪਣੇ ਲੋਕਾਂ ਦੇ ਹੁੰਦਾ ਏ ਬਸ ਉਹੀ ਗੰਦੀਆਂ ਆ ਹੱਥ ਪਾਈਆਂ ਹੋਈਆਂ ਨੇ ਉਹੀ
ਸਹੀ ਗੱਲ ਹੈ। ਪਤਾ ਕੀ ਕੁਛ ਪਹਿਲੇ ਮੋਬਾਇਲ ਨਹੀਂ ਸੀ ਨਾ ਤੇ ਵਧੀਆ ਸੀਗਾ ਟੀ ਵੀ ਸੀਗੇ ਹਦੇ ਉਦੋਂ ਇੱਕ ਚੈਨਲ ਹੁੰਦਾ ਸੀਗਾ ਚਲੋ ਜੀ ਇੱਕੋ ਦੇਖਿਆ ਥੋੜੀ ਦੇਰ ਦੇਖਿਆ ਟਾਈਮ ਸ ਸੋ ਗਏ ਚਲੋ ਜਾਂ ਮਤਲਬ ਇਹ ਹੁੰਦਾ ਸੀ। ਜਿਵੇਂ ਪਹਿਲੇ ਲੋਕੀ ਉੱਪਰ ਕੋਠਿਆ ਸੁ ਹੋ ਜਾਂਦੇ ਸੀ ਬਾਤਾਂ ਪਾ ਲਈਆਂ ਚੱਲ ਥੋੜ੍ਹੀ ਦੇਰ ਨਾਲੇ ਦਿਮਾਗ ਬੱਚਿਆਂ ਦਾ ਤੇਜ਼ ਹੁੰਦਾ ਸੀ ਨਾਲ
ਟਾਈਮ ਦਿੰਦੇ ਸੀਗੇ ਸਾਰਿਆਂ ਨਾਲ ਇੱਕੋ ਜਿ ਚਲੋ ਗ
ਹਾਂਜੀ ਹਾਂ ਅੱਛਾ ਪਿਆਰ ਵੀ ਸੀਗਾ ਇੱਕ ਦੂਜੇ
ਹਾਂ ਅੱਜ ਕੱਲ ਨੀ ਅੱਜ ਕੱਲ ਤਾਂ ਕੁੱਝ ਨੀ ਆਏਗਾ ਤਾਂ ਬਸ ਚਾਰ ਕਮਰੇ ਚਾਰ ਜਾਣੇ ਤੇ ਚਾਰੋ ਹੀ ਅਲਗ ਅਲਗ ਨੇ।
ਹਾਂਜੀ-ਹਾਂਜੀ। ਇਹ ਤਾਂ ਗੱਲ ਸਹੀ ਹੈ। ਸਹੀ ਏ। ਹਾਂਜੀ।
ਬੰਦਾ ਵੀ ਬੋਰ ਨੀ ਹੁੰਦਾ।
ਹਾਂਜੀ-ਹਾਂਜੀ।
ਉਹ ਨੀ ਹੋਏਗੀ ਉਹ ਵੀ ਕੋਈ ਤੇ ਸਾਰਾ ਕੰਮ ਚੱਲਦਾ ਵਧੀਆ ਹਾਂ।
ਹਾਂਜੀ-ਹਾਂਜੀ। ਇਹ ਤਾਂ ਗੱਲ ਸਹੀ ਏ।
ਹੀ ਹੈ ਨਾ ਬਸ ਇਹ ਬੜਾ ਧਿਆਨ ਰੱਖਣਾ ਪੈਦਾ ਕੀ ਕਰੇ ਬੰਦਾ, ਸਮਝ ਹੀ ਨਹੀਂ ਆਦੀ। ਕੁੱਝ ਅੱਜ ਕੱਲ ਦਾ ਖਾਣ ਪੀਣ ਵੀ ਉਹੋ ਜਿਹਾ ਪਹਿਲੇ ਖਾਣ ਪੀਣ ਬੜਾ ਵਧੀਆ ਹੁੰਦਾ। ਹੂੰ, ਅੱਜ ਕੱਲ ਤੇ
ਤੇ ਮਤਲਬ ਤੁਸੀਂ ਫੇਰ ਹਾਂਜੀ ਅਹ ਪਤਾ ਕੀ ਇੱਕ ਕਹਿੰਦੇ ਨਾ ਪਤਾ ਕਿ ਅੱਜ ਗੱਲ ਨਾ ਉਹ ਕੁਛ ਟਾਈਮ ਦੀ ਵੀ ਅਡਜਸਟਮੈਂਟ ਜਿਵੇ ਉਹ ਬਣਦੀ ਨੀ ਹੈ ਵੀ ਆਪਾਂ ਟਾਈਮ ਨੂੰ ਇੱਕ ਬਣਾ ਲਿਆ ਏ ਪਰੋਪਰ ਇਕ ਬਣਾ ਲਈਏ ਲਿਸਟ ਟਾਈਮ ਟੇਬਲ, ਬਣਾ ਲਈਏ ਟੈਮ, ਟੇਬਲ ਬਣਾ ਰਹੀ ਕਿਉਂਕਿ ਰਾਤੀ ਸੋਵਾਂਗੇ ਲੇਟ ਸਵੇਰੇ ਲੇਟ ਉੱਠੀਓ ਟਾਈਮ ਟੇਬਲ ਵੀ ਉੱਥੇ ਕੀ ਕਰਨਗੇ।
ਹੂੰ, ਉਹ ਤਾਂ ਹੈ ਹੀ ਏ।
ਸੈਟ ਜਿਹਾ ਨਹੀਂ ਹੁੰਦਾ ਸੈਟ ਬਣਦੀ ਨਹੀਂ ਸੈਟਿੰਗ ਜੀ,
ਹਾਂ ਉਹ ਤਾਂ ਹੈ ਹੀ ਏ ਟਾਈਮ ਦਾ ਹੋ ਰਿਹਾ ਸੈਟਿੰਗ, ਆ, ਸਾਰਾ ਕੁੱਛ ਖ਼ਰਾਬ ਹੋ, ਤੇ ਅਸੀਂ ਅੱਜ ਕਲ ਬਿਮਾਰੀਆਂ ਕਿਨੀਆਂ ਹੁੰਦੀਆਂ ਪਹਿਲੇ ਕਦੀ ਐਨੀਆ ਬਿਮਾਰੀਆਂ ਸੁਣਿਆਂ ਸੀ। ਨਾ ਕਿ ਸਾਨੂੰ ਕੋਈ, ਤੇ ਬੀ ਪੀ ਸੀ ਤੇ ਨਾ ਥਾਈਰੋਇਡ ਸੀ ਤੇ ਨਾ ਸ਼ੂਗਰ ਸੀ ਅੱਜ ਕੱਲ੍ਹ ਇਹ ਇਨੀਆ ਨਵੀਆਂ-ਨਵੀਆਂ, ਬਿਮਾਰੀਆਂ ਆ ਗਈਆਂ ਨੇ,
ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂ, ਹੋਰ ਜੀ, ਹੋਰ ਵਧੀਆ ਵਧੀਆ ਵਧੀਆ ਜੀ, ਹਾਂਜੀ, ਮਿਨਜ ਮਜ਼ੇ ਲੈ ਰਹੇ ਹਾਂ। ਹਾਂ। ਬੈਠੇ ਪਏ ਕਿਉਂਕਿ ਮੌਸਮ ਦਾ ਵੀ ਇੰਨਾ ਪਤਾ ਲੱਗਦਾ ਨਾ ਕਿਸ ਟਾਇਮ ਬਹੁਤ ਸੋਹਣਾ ਹੋ ਜਾਂਦਾ। ਚੱਲ ਹਰ ਹਵਾ ਜੀ ਚੱਲਣ ਲੱਗ ਪੈਂਦੀ ਹੈ ਪਰ ਇਹ ਜੇ ਪਾਰ। ਹਵਾ ਚਲਦੀ ਅੰਦਰ ਉਨੀ ਗਰਮੀ ਲੱਗਦੀ ਹੈ ਤੇ ਬਾਹਰ ਵੀ ਹਾਂਜੀ ਨਾ ਫਿਰ ਬੰਦਾ ਬਾਹਰ ਵੀ ਜਿਆਦਾ ਦੇਰ ਨੀ ਬਹਿ ਸਕਦਾ ਬਾਹਰ ਤੁਹਾਨੂੰ ਪਤਾ ਅੱਜ ਕੱਲ ਜੇ ਏਸੀਆਂ ਦੇ ਹਿੱਲੇ
ਪਹਿਲੇ ਬੱਚੇ ਇਨੇ ਇਨੇ ਆਪਣੇ ਘਰੇ ਆਉਂਦੇ ਸੀ।
ਉਹ ਜਾਂਦੇ ਨੇ ਜੇ ਅੱਜ ਕੱਲ੍ਹ ਜਾ ਕੇ ਨੇ ਖੁਸ਼
ਕਿਤੇ ਨੀ ਜਾ ਕੇ ਰਾੀ ਮਾਸ ਕਰੈ। ਪਹਿਲੇ ਬੱਚਿਆਂ ਨੂੰ ਕਿੰਨਾ ਸ਼ੌਕ ਹੁੰਦਾ ਸੀ ਛੁੱਟੀਆਂ ਹੋਈਆ ਨੇ ਨਾਨਕੇ ਜਾਣਾ ਇਹ ਕਰਨਾ ਥੇ ਜਾਵਾਂਗੇ ਮਾਸੀ ਘਾਂਗੇ ਮਾਂ ਘਰ ਜਾਵਾਂਗੇ ਅੱਜ ਕੱਲ ਕਿਸੇ ਅੱਜ ਕੱਲ ਦੇ
ਹਮ। ਹਾਂ ਹਾਂ। ਗੱਲ ਤਾਂ ਸਹੀ ਹੈ ਸਹੀ ਹੈ ਜੀ ਅੱਜ ਕੱਲ ਬੱਚੇ ਬਿਲਕੁਲ ਨਹੀ- ਕਿੱਧਰੇ ਜਾ। ਹਾਂਜੀ ਹਾਂਜੀ ਹਾਂਜੀ।
ਪ੍ਰੋਗਰਾਮ ਕੀਤੇ ਜਾਣ ਆਉਂਦਾ। ਹਮ।
ਬਣਾ ਵੀ ਰਹੇ ਆ ਬੱਚੇ ਹੁਣ ਮਗਰ ਪਏ ਆ ਵੀ ਅਸੀਂ ਘਰ ਸਾਰੇ ਛੁੱਟੀਆਂ ਬਿਤਾ ਲਈਆਂ ਜੀ ਹੁਣ ਸਾਨੂੰ ਕਿਧਰੇ ਲੈ ਕੇ ਚੱਲੋ। ਬਕਦੇ। ਘੁੰਮਣ ਲੈ ਕੇ ਚਲੋ ਸੋਚ ਰਿਹਾ ਉਹੀ ਸੋਚ ਰਿਹਾ। ਕੁਛ ਹੁੰਦਾ ਅਗ ਟਾਈਮ ਦੀ ਵੀ ਹੁੰਦਾ ਨਾ ਤੁਹਾਨੂੰ ਪਤਾ ਸਮਾਂ ਵੀ ਕੰਮ ਕਾਰ ਵਾਲੇ ਬੰਦੇ ਫਿਰ ਤੁਹਾਨੂੰ ਪਤਾ ਕੰਮ ਕਾਰ ਵਿੱਚ ਬਾਦ। ਆਦਮੀ ਲੋਕ ਹੀ ਨਾ ਫਿਰ ਜਾ ਸਕਦੇ ਹੈ ਭਰਾ ਆਦਮੀ ਲੋਕ ਜਾਣ ਤਾਂ ਹੀ ਹੈ ਫਿਰ ਇਕੱਲੇ ਫੇਰ ਬੱਚਿਆਂ ਨੂੰ ਲੈ ਕੇ ਜਾਣਾ ਬੜਾ ਔਖਾ ਲੱਗਦਾ ਹੈ ਬਾਕੀ
ਇਹ ਤਾਂ ਹੈ ਬੱਚੇ ਵੀ ਮਗਰ ਆਪਣੀ ਫੈਮਲੀ ਸ ਹੋ ਫਰ ਉਹ ਵੀ ਗੱਲ।
ਹਾਂਜੀ ਹਾਂਜੀ। ਹਾਂਜੀ ਹਾਂਜੀ ਹਾਂਜੀ। ਹਾਂਜੀ ਹਾਂਜੀ।
ਹਾਂ ਹੋਰ? ਹਾਂ ਬਸ ਵਧੀ ਆ ਵਧੀਆ ਮੈਂ ਬੈਠੀ ਸੀ ਕਰ ਹਾਂ ਗਈ। ਵੀਹ ਸੌ ਚੀ ਸੀ। ਚੱਲ ਅਸੀਂ ਵੀ ਜਾਏ ਪਤਾ ਹੀ ਨਹੀਂ ਲੱਗਦਾ।
ਹਾਂਜੀ ਹਾਂਜੀ ਹਾਂਜੀ। ਹੋ। ਚਲੋ ਹੋਰ ਵਧੀਆ ਜੀ।
ਹਾਂ ਬਸ ਆ ਹਜੇ ਚੱਲ। ਰਿਹਾ ਸੀ। ਹਾਂ, ਪਲੈਨਿੰਗ ਬਣਾ ਰਹੇ ਆਂ, ਛੁੱਟੀਆਂ ਖਤਮ ਹੋਣ ਤੇ ਆਂਈਆਂ ਹੁਣ ਜਾ ਕੇ ਕਿਥੇ ਘੁੰਮ ਕੇ ਆਇਏ, ਔ ਹੀ ਨਾ ਇੱਕ ਦੇ। ਉੱਥੇ ਜਾਂਦੇ ਹਾਂ ਠੰਡੀ ਜਗ੍ਹਾ ਤੇ ਵੀ ਜਾਣ ਕੋਈ ਹਾਲ ਨਹੀਂ, ਇੰਨਾ ਰਸ਼ ਹੋਇਆ। ਇੰਨੀਆਂ ਲੜਾਈਆਂ ਉਥੇ ਵੀ ਜਾਣ ਦਾ ਕੋਈ, ਪਤਾ ਐ, ਇੰਨਾ ਖਰਚਾ ਹੋ ਜਾਂਦਾ। ਫੇਰ ਮਜ਼ਾ ਨਾ ਆਏ ਔ ਵੀ ਨ
ਹਾਂ ਇਹ ਤੇ ਗੱਲ ਸਹੀ ਹੈ, ਸਹੀ ਹੈ ਗੱਲ ਤਾਂ ਸਹੀ ਹੈ ਜੀ, ਹਾਂਜੀ ਹਾਂਜੀ ਹਾਂਜੀ ਹਾਂਜੀ। ਹੋਰ ਜੀ।
ਬਸ ਦੇਖਦੇ ਹਾਂ ਬਾਕੀ ਕਿੱਥੋਂ ਦਾ ਬੰਦਾ ਕਿਵੇਂ ਬਣਦਾ ਦੇਖ
ਪਤਾ ਕੀ ਐ, ਜਾਣਾ ਕਿਹੜਾ ਸੌਖਾ ਹੈ ਜੀ, ਕੱਪੜੇ ਪਾਉਣ ਨੂੰ ਨਈ ਦਿਲ ਕਰ ਗਰਮੀ ਘਰ ਚ।
ਉਹ ਤਾਂ ਹੈ, ਹਾਂਜੀ
ਲੈ ਕੇ ਜਾਵੇ। ਕੀ ਨਾ ਲੈ ਕੇ ਜਾਵੇ, ਨਾ ਲਾ ਇਨੀਂਗਾ ਵਾਲੇ ਸੂਟ ਪਹਿੰਦੇ ਨਾ ਫਿਰ ਪਤਾ ਬਾਹਰ ਜਾਓ ਤਾਂ ਤੁਹਾਨੂੰ ਪਤਾ ਥੜਾ ਵਧੀਆ ਅਛੀਆਂ ਡਰੱਸਸ ਚਾਹੀਦੀਆਂ, ਅੱਛੇ ਕੱਪੜੇ ਹੋਣੇ ਚਾਹੀਦੇ ਹੈ, ਫੇਰ ਉਹ ਗਰਮੀ ਘਰ, ਤੋਂ ਪੈਂਦੇ ਨੀ ਹੈ,
ਹਾਂ ਉਹ ਤਾਂ ਹੈ ਹੀ ਹੈ, ਹਾਂ ਇੱਕ ਦਿਨ ਲਈ ਜਾਏ ਦੋ, ਫੇਰ ਉਹੀ ਹਾਲ ਹੋ ਫੇਰ ਬੰਦਾ ਕਹਿੰਦਾ, ਏਦੇ ਨਾਲੋ ਤੇ ਨਾ ਹੀ ਜਾਂਦੇ, ਹੋਰ ਖਰਚਾ ਕਰਕੇ ਜੋ ਅਲੱਗ ਹੈ। ਖਾਣ ਪੀ ਦਾ, ਵੀ ਫ਼ਰਕ ਪੈ ਜਾਂਦਾ, ਉਹ ਨਾ ਇਹ ਵੀ ਬੜਾ ਫਰਕ ਪੈਂਦਾ।
ਹਾਂਜੀ ਸਹੀ ਗੱਲ ਹੈ, ਤੁਹਾਨੂੰ ਪਤਾ ਇਸ ਟਾਈਮ ਤੇ ਤਾਂ ਪਹਾੜੀ ਇਲਾਕਿਆਂ ਚ ਵੀ ਅਗਰ ਜਾਓ, ਤੇ ਮਹਿੰਗਾਈ ਵੀ ਬਹੁਤ ਹੋਈ ਪਈ ਉਹ ਤੁਹਾਨੂੰ ਪਤਾ ਉਹਨਾਂ ਦਾ ਉਹ ਹੁੰਦਾ। ਕੰਮ ਦਾ ਟਾਈਮ ਹੁੰਦਾ।
ਅੱਜ ਕੱਲ੍ਹ ਹਰੇਕ ਜਗ੍ਹਾ ਤੇ ਔ ਐ। ਕਈ ਵਾਰ ਹੋ ਜਾਂਦਾ, ਰਸ਼ ਕਰਕੇ ਨਾ ਫੇਰ ਹਰ ਕੋਈ ਕਾਲਾ ਪੈ ਜਾਂਦਾ, ਹਰ ਕਿਸੇ ਨੂੰ ਜਲਦੀ ਹੁੰਦੀ।
ਹਾਂਜੀ ਹਾਂਜੀ,
ਕਿੰਨਾ ਇੰਨਾ ਟਾਈਮ ਲੱਗ ਹੀ ਜਾਂਦਾ ਦੋ-ਦੋ, ਤਿੰਨ-ਤਿੰਨ ਘੰਟੇ, ਕਿਤੇ ਜਾਣਾ ਜੋਗੇ ਜਾਣ ਦਾ ਫਾਇਦਾ ਹੀ,
ਹਾਂਜੀ ਇਹ ਤਾਂ ਤਾਹਾਡੀ ਗੱਲ ਸਹੀ ਹੈ ਬਿਲਕੁਲ,
ਭਰਾ ਮੈਂ ਕੇ ਮੇਰੇ ਕੋਲ ਨ ਹਜੇ ਹਜੇ ਨੀ ਜਾਇਆ ਜਾ ਰਿਹਾ
ਕੌਣ ਕਹਿ ਰਿਹੇ ਸੀ ਜੀ,
ਤੇ ਕਰਾ ਮੇਰੀਆਂ ਵੀ ਸਹੇਲੀਆਂ ਕਹਿ ਰਹੀਆਂ ਸੀ ਚੱਲਏ ਘੁੰਮ ਫਿਰ ਆਈਏ ਬਣਾ ਲਈਏ ਟ੍ਰਿਪ ਮੈ ਕਿਹਾ,
ਠੀਕ ਹੈ ਹਾਂਜੀ,
ਹੂੰ
ਹਾਂਜੀ ਹਾਂਜੀ, ਹੋਰ ਵਧੀਆ ਜੀ ਵਧੀਆ ਹਾਂਜੀ ਹਾਂਜੀ ਹੋਰ ਸੁਣਾਓ ਠੀਕ ਠਾਕ ਹਾਂਜੀ ਤਾਂ ਸਤਿ ਸ੍ਰੀ ਅਕਾਲ ਤੁਹਾਡੇ ਨਾਲ ਗੱਲ ਕਰਕੇ ਬੜਾ ਚੰਗਾ ਲੱਗਾ ਜੀ ਹੋਰ ਮਿਲਦੇ ਆ ਫਿਰ ਕਦੀ ਹਾਂਜੀ ਓਕੇ ਜੀ ਸਤ ਸ੍ਰੀ ਅਕਾਲ ਜੀ,